ਸਤਿ ਸ੍ਰੀ ਅਕਾਲ ਭੈਣ ਜੀ।
ਸਤਿ ਸ੍ਰੀ ਅਕਾਲ ਜੀ। ਹੋਰ ਸੁਣਾਓ। ਕਿਵੇਂ ਹੋ ਤੁਸੀਂ?
ਵਧੀਆ। ਤੁਸੀਂ ਸੁਣਾਓ।
ਮੈਂ ਤੇ ਬਿਲਕੁਲ ਠੀਕ ਹਾਂ। ਤੁਸੀਂ ਸੁਣਾਓ। ਘਰ ਪਰਿਵਾਰ ਸਭ ਠੀਕ ਨੇ।
ਹਾਂਜੀ। ਸਭ ਠੀਕ ਨੇ।
ਉਹ ਭੈਣਜੀ ਤੁਸੀਂ ਕਹਿ ਰਹੇ ਸੀ। ਤੁਹਾਡੀ ਦਾਦੀ ਜੀ ਬਿਮਾਰ ਨੇ। ਹੁਣ ਦਾਦੀ ਜੀ ਠੀਕ ਨੇ।
ਹਾਂਜੀ-ਹਾਂਜੀ। ਹੁਣ ਠੀਕ ਨੇ।
ਅੱਛਾ। ਤੇ ਤੁਹਾਡੀ ਮੰਮਾ ਨੂੰ ਵੀ ਲੂਜ ਮੋਸ਼ਨ ਹੋ ਗਏ ਸੀ। ਉਹਨਾ ਨੂੰ ਫ਼ਰਕ ਹੈਗਾ। ਹੁਣ
ਹਾਂਜੀ। ਕਾਫ਼ੀ ਫਰਕ ਹੈ ਹੁਣ।
ਅੱਛਾ-ਅੱਛਾ। ਤੇ ਭੈਣਜੀ। ਤੁਸੀਂ ਕਿਵੇਂ ਟਾਈਮ ਮੈਨੇਜ ਕਰਦੇ ਹੋ। ਆਪਣੀ ਦਾਦੀ ਦਾ ਵੀ ਧਿਆਨ ਰੱਖਦੇ ਹੋ। ਆਪਣੀ ਮੰਮਾ ਦਾ ਵੀ ਧਿਆਨ ਰੱਖਦੇ ਹੋ। ਤੇ ਵਰਕ ਫਰੋਮ ਹੋਮ ਵੀ ਕਰਦੇ ਓ ਕਿਵੇਂ ਟਾਈਮ ਮੈਨੇਜ ਕਰਦੇ ਓ ਸਾਰਾ?
ਬਸ ਟਾਇਮ ਮੈਨੇਜ ਕਰਨ ਲਈ ਤ ਇੱਕੋ ਗੱਲ ਇੰਪੋਰਟੈਂਟ ਏ। ਤੁਸੀਂ ਸਵੇਰੇ ਕਿੰਨੇ ਵਜੇ ਉੱਠ ਰਹੇ ਓ? ਜੇ ਅਗਰ ਤੁਸੀਂ ਸਵੇਰੇ ਉੱਠਦੇ ਈ ਪੰਜ -ਛੇ ਵਜੇ ਪਏ ਓ ਚੇ ਸਾਰਾ ਕੰਮ ਤੁਸੀਂ ਜਿਹੜਾ। ਦਸ- ਗਿਆਰਾਂ ਵਜੇ ਵਾਲੇ ਸਾਰੇ ਕੰਮ ਨੇ ਸਫਾਈਆਂ, ਖਾਣਾ ਬਣਾਣਾ ਸਵੇਰੇ ਕਰਲਓ ਉਸ ਤੋਂ ਬਾਅਦ ਜਦ ਐ ਉੱਠਣਗੇ। ਕਿਉਂਕਿ ਜੇ ਜੋ ਬੰਦਾ ਠੀਕ ਨੀ ਹੈਗਾ ਓ ਹੈਲਥ ਇਸ਼ੂਜ ਨੇ ਓ ਥੋੜੀ ਆਰਾਮ ਨਾਲ ਈ ਉੱਠਣਗੇ।
ਹਾਂਜੀ-ਹਾਂਜੀ।
ਤੇ ਜਦੋਂ ਓ ਉੱਠਣਗੇ। ਫਿਰ ਓਨਾਂ ਦੀ ਕੇਅਰ। ਓਨਾਂ ਦੀ ਡਾਇਟ ਓ ਸਭ ਕੁਛ ਦੇ ਸਕਦੇ ਓ ਤੁਸੀਂ ਆਰਾਮ ਨਾਲ ਕਿਉਂਕਿ ਅਗਰ ਤੁਸੀਂ ਆਪਣੇ ਕੰਮ ਵੀ ਉਸੇ ਟਾਈਮ ਕਰੋਗੇ। ਤੇ ਫੇਰ ਓ ਸਾਰਾ ਮਿਕਸ ਹੋ ਜੇਗਾ। ਇਸ ਕਰਕੇ ਮੈਂ ਸਵੇਰੇ ਉੱਠਦੀ ਆ। ਪੈਲੇ ਪੰਜ -ਛੇ ਵਜੇ ਓਸ ਤੋਂ ਬਾਦ। ਘਰ ਦੇ ਕੰਮ ਆਪਣੇ ਕਰ ਲਿੱਤੇ ਜੋ ਐਨਾਂ ਨੇ ਖਾਣਾ -ਪੀਣਾ ਓ ਬਣਾ ਕੇ ਰੱਖ ਦੋ। ਸਫਾਈਆਂ ਹੋ ਗਈਆਂ ਤੇ ਬਾਕੀ ਸਾਡੇ ਆਪਣੇ ਕੋਈ ਕੱਪੜੇ -ਕੁਪੜੇ ਹੈਗੇ ਨੇ। ਓ ਧੋਣੇ ਨੇ ਸਵੇਰੇ -ਸਵੇਰੇ ਕਰ ਲੋ ਭੀ ਜਦ ਤੱਕ ਅੱਠ -ਸਾਢੇ ਅੱਠ ਵਜੇ ਤੱਕ ਐ ਸਭ ਉੱਠਣਗੇ। ਫੇਰ ਓਨਾ ਦਾ ਕੰਮ ਉਹਨਾਂ ਦੇ ਫਿਰ ਏ ਪੈਲੇ ਮੇਰੀ ਮੰਮਾ ਹੋਸਪੀਟਲਾਈਜ਼ ਵੀ ਹੈਗੇ ਸੀ।
ਹਾਂਜੀ- ਹਾਂਜੀ।
ਤੇ ਫੇਰ ਸਵੇਰੇ ਉੱਠ ਕੇ। ਨੌ ਵਜੇ ਤੋਂ ਕੋਲ ਓਨਾਂ ਕੋਲ ਜਾਣਾ ਹੁੰਦਾ ਸੀ। ਇਕ ਬੰਦਾ ਪੈਲੇ ਓਨਾਂ ਕੋਲ ਰੈਂਦਾ ਸੀ। ਤੇ ਫੇਰ ਨੌ ਵਜੇ ਮੈਂ ਜਾਂਦੀ ਸੀ। ਓਥੇ ਸਾਰਾ ਕੰਮ -ਕੁਮ ਕਰਕੇ। ਤੇ ਜੇੜਾ ਬੈਦਾ ਸੀ। ਓ ਫਿਰ ਘਰ ਆਦਾ ਸੀ।
ਹਾਂ ਭੈਜੀ। ਐ ਤੇ ਤੁਸੀਂ ਬੜਾ ਔਖਾ ਮੈਨੇਜ ਕੀਤਾ ਹੋਣਾ। ਚਲੋ ਤੁਸੀਂ ਵੈਸੇ ਤੇ ਬੜੀ ਹਿੰਮਤ ਮਾਰੀ। ਸਵੇਰੇ ਪੰਜ ਵਜੇ ਉੱਠੇ। ਸਾਰੇ ਘਰ ਦੇ ਕੰਮ ਵੀ ਕੀਤੇ ਤੇ ਫੇਰ ਸਭ ਦਾ ਖਾਣਾ ਵੀ ਬਣਾਇਆ। ਫੇਰ ਹੋਸਪਿਟਲ ਵੀ ਦੇਖਿਆ। ਫਿਰ ਜਿਹੜਾ ਤੁਸੀਂ ਆਪਣਾ ਵਰਕ ਫਰੋਮ ਹੋਮ ਕਰਦੇ ਹੋ ਓ ਵੀ ਕੀਤਾ
ਓ ਵੀ ਅਸੀਂ ਫੇਰ ਮੈਂ ਲੈਪਟੋਪ ਨਾਲ ਹੀ ਲੈਣ ਅਨੀ ਹੋਸਪਿਟਲ ਵਿੱਚ ਹੀ, ਮੰਮੀ ਨੂੰ ਵੀ ਦੇਖ ਲ ਤਾਂ ਨਾਲ -ਨਾਲ -ਨਾਲ- ਨਾਲ ਆਪਣਾ ਕੰਮ ਵੀ ਕਰ ਲਿੱਤਾ।
ਹਾਂਜੀ ਭੈਣਜੀ ਐ ਤੇ ਤੁਸੀਂ ਬੜਾ ਔਖਾ ਸਾਰਾ ਕੁਛ ਮੈਨੇਜ ਕਰਦੇ ਹੋ ਦੇਖੋ ਸਾਨੂੰ ਕੀ ਕੀ ਕਰਨਾ ਪੈਂਦਾ ਆਪਣੇ ਪਰਿਵਾਰ ਪਿੱਛੇ, ਆਪਣੇ ਢਿੱਡ ਪਿੱਛੇ, ਆਪਣੇ ਬੱਚਿਆਂ ਪਿੱਛੇ, ਆਪਣੇ ਵੱਡਿਆਂ ਪਿੱਛੇ ਬੌਤ ਔਖਾ ਹੋ ਜਾਂਦਾ ਵੈਸੇ ਕਈ ਵਾਰ।
ਹਰ ਚੀਜ਼ ਜਰੂਰੀ ਐ ਨਾ, ਕਿ ਕੋਈ ਤੁਸੀਂ ਇੱਕ ਚੀਜ਼ ਵੀ ਕੱਲੀ ਚੀਜ਼ ਵੀ ਛੱਡ ਨੀ ਸਕਦੇ।
ਹਾਂਜੀ ਭੈਣਜੀ, ਏ ਤਾਂ ਤੁਸੀਂ ਬਹੁਤ ਅੱਛੀ ਗੱਲ ਕੀਤੀ, ਸਭ ਨੂੰ ਆਪਣੀ ਆਪਣੀ ਜਗਾ ਟਾਈਮ ਦੇਣਾ ਚਾਈਦਾ, ਆਪਣੇ ਵੱਡਿਆਂ ਨੂੰ ਅਲੱਗ ਆਪਣੇ ਬੱਚਿਆਂ ਨੂੰ ਅਲੱਗ, ਆਪਣੇ ਵਰਕ ਨੂੰ ਅਲੱਗ, ਆਪਣੇ ਛਾਰੀਰ ਨੂੰ ਵੀ ਤੁਸੀਂ ਆਪਣੇ ਸਰੀਰ ਨੂੰ ਕਿੱਦਾਂ ਟਾਈਮ ਦਿੰਦੇ ਓ, ਭੈਣ ਜੀ।
ਓਸ ਇਕ ਸ਼ਾਮੀ ਐਕਸਰਸਾਈਜ਼ ਕਰਦੀ ਆ ਮੈਂ, ਪੈਲੇ ਨੀ ਕਰਦੀ ਸੀ ਹੁਣ ਥੋੜਾ ਜਿਆ ਨਾ ਵੇਟ ਗੇਨ ਹੋਣ ਲੱਗ ਗਿਆ। ਹੁਣ ਮੈਂ ਐਕਸਰਸਾਈਜ਼ ਸ਼ੁਰੂ ਕੀਤੀ ਆ ਓ ਸ਼ਾਮੀ ਓ ਮੈਂ ਸਿਰਫ ਰਾਤੀ ਡਿਨਰ ਤੋਂ ਪੈਲੇ ਕਰਦੀ ਆਂ।
ਹਾਂ, ਏਵੀ ਤੁਸੀਂ ਠੀਕ ਕਰਦੇ ਓ ਚਲੋ ਕੋਈ ਤੇ ਟਾਈਮ ਦਿੰਦੇ ਹੋ ਨਾ ਆਪਣੇ ਸਰੀਰ ਨੂੰ, ਸ਼ਾਮ ਈ ਸਈ ਹਾਂ ਭੈਣਜੀ, ਮੈਂ ਵੀ ਏਦਾਂ ਈ ਕਰਨੀ ਆ ਮੈਂ ਵੀ ਸ਼ਾਮੀ ਨਾ ਅਸੀਂ ਸੱਤ ਵਜੇ ਡਿਨਰ ਕਰਨੇ ਆ ਤੇ ਮੈਂ ਪੰਜ ਤੋਂ ਛੇ ਮੈਂ ਵੀ ਯੋਗਾ ਕਲਾਸ ਚਲੀ ਜਾਂਦੀ ਆ, ਤੇ ਮੈਂ ਵੀ ਹਾਂਜੀ- ਹਾਂਜੀ ਓਥੇ ਹਾਂ ਓਥੇ ਜਾ ਕੇ ਯੋਗਾ ਕਰਕੇ ਆਨੀ ਆ ਬੜੀ ਅੱਛੀ ਪੈਲੇ ਸਾਡੀ ਅਰੋਬਿਕਸ ਹੁੰਦੀ ਜੇ ਓਸ ਤੋਂ ਬਾਦ ਯੋਗਾ ਹੁੰਦੀ ਏ ਤੇ ਫੇਰ ਤਾਂ ਫਿਰ ਮੈਂ ਘਰ ਆ ਕੇ ਆਪਣੇ ਡਿਨਰ ਦੀ ਤਿਆਰੀ ਸਬਜ਼ੀ ਮੈਂ ਪੈਲੇ ਬਣਾ ਕੇ ਜਾਂਦੀ ਆ ਤੇ ਆ ਕੇ ਬਸ ਫੁਲਕੇ ਲਾਣੀ ਆ, ਹਾਂਜੀ। ਤੇ ਨਾਲ -ਨਾਲ ਸਾਰੇ ਖਾ ਲੈਂਦੇ ਆ ਅਸੀਂ, ਸੱਤ ਵਜੇ ਤੱਕ ਸਾਡਾ ਡਿਨਰ ਕੰਪਲੀਟ ਹੋ ਜਾਂਦਾ ਭੈਣ ਜੀ।
ਐ ਤੇ ਬੌਤ ਵਧੀਆ ਗੱਲ ਏ, ਸੱਤ ਅੱਠ ਵਜੇ ਤੱਕ ਤੇ ਹੋ ਜਾਣਾ ਚਾਈਦਾ।
ਹਾਂਜੀ। ਬਸ ਓਸ ਤੋਂ ਬਾਦ ਫੇਰ ਮੈਂ ਆਪਣਾ ਜਿਹੜਾ ਵਰਕ ਫਰੋਮ ਹੋਮ ਕਰਨੀ ਆ, ਉਹ ਸਭ ਕਰ ਲੈਂਦੀ ਆ, ਆਪਣੇ ਬੱਚਿਆਂ ਨੂੰ ਟਾਈਮ ਦੇਣੀ ਆ, ਬੱਚਿਆਂ ਦਾ ਹੋਮ ਵਰਕ ਕੰਪਲੀਟ ਕਰਾਨੀ ਆ, ਦੇਖੋ ਹਰ ਚੀਜ਼ ਨੂੰ ਮੈਨੇਜ ਕਰਕੇ ਚੱਲਣਾ ਪੈਂਦਾ
ਹਾਂਜੀ, ਫੇਰ ਤਹਾਨੂੰ ਰਾਤੀ ਦਸ ਇੱਕ ਵਜੇ ਕੋਲ ਭੁਖ ਨੀ ਲੱਗਦੀ।
ਦਸ ਵਜੇ ਕੋਲ ਅਗਰ ਮੈਨੂੰ ਭਖ ਲੱਗਦੀ ਏ ਤੇ ਮੈਂ ਫੇਰ ਨਾ ਸੂਪ ਬਣਾ ਲੈਂਨੀ ਆ। ਯਾ ਫਿਰ ਨਾ ਮੈਂ ਕੋਈ ਫਰੂਟ ਪਿਆ ਹੁੰਦਾ ਨਾ ਜਿਵੇਂ ਐਪਲ ਪਿਆ ਹੁੰਦਾ, ਐਪਲ ਖਾ ਲੈਂਨੀ ਆਂ ਬਸ ਹਾਂ, ਬਸ ਇਹ ਥੋੜਾ ਲਾਈਟ ਵੇਟ ਖਾਣਾ ਹੂੰਦਾ ਨਾ ਰਾਤੀ ਕਿਉਂਕਿ ਅਗਰ ਤੁਸੀਂ ਹੈਵੀ ਖਾਓਗੇ ਰਾਤੀ ਫੇਰ ਵੇਟ ਗੇਨ ਹੋਏਗਾ, ਬਸ ਇਹ ਥੋੜਾ ਆਪਣੇ ਸਰੀਰ ਦਾ ਤਿਆਨ ਰੱਖਣਾ ਪੈਂਦਾ ਨਾ। ਇਸ ਕਰਕੇ, ਸੱਤ ਵਜੇ ਅਗਰ ਡਿਨਰ ਕਰ ਲੈਂਨੀ ਆ ਤੇ ਮੈਂ ਅਗਰ ਮੈਨੂੰ ਦਸ ਵਜੇ ਭੁਖ ਲੱਗੇ ਤੇ ਫੇਰ ਮੈਂ ਲਾਈਟ ਈ ਲੈਂਨੀ ਆ ਜੋ ਵੀ ਲੈਂਣੀ ਆ ਇੱਕ ਨਾ ਮੈਂ ਉਹ ਲੈ ਲੈਂਦੀ ਆ ਜਿਹੜਾ ਅੱਜ ਕੱਲ ਸਫੋਲਾ ਦਾ
ਹਾਂਜੀ ਓਰ
ਓਟਸ ਹਾਂ ਹ ਮਸਾਲਾ ਓਟਸ ਬੋ ਮਸਾਲਾ ਓਟਸ ਹੁੰਦੇ ਨੇ ਉਹ ਇੱਕ ਬਾਊਲ ਭਰ ਜਾਂਦਾ ਅਗਰ ਤੁਸੀਂ ਇੱਕ ਪੈਕਟ ਬਣਾਓ, ਅਠਾਰਾਂ ਉੱਨੀ ਰੁਪਏ ਦਾ ਪੈਕਟ ਆਂਦਾ ਜੇ। ਉਹ ਇੱਕ ਪੈਕੇਟ ਬਣਾਓ ਨਾ ਹਾਂਜੀ, ਉਹ ਹਾਂਜੀ ਹਾਂਜੀ ਓ ਚ ਮਸਾਲੇ ਵਧੀਆ ਪਾਏ ਹੁੰਦੇ ਨੇ ਨਾ, ਖਿਚੜੀ ਤੋਂ ਤਾਂ ਵਧੀਆ ਟੇਸਟ ਜੇ ਜੈਹੜੇ ਅਸੀਂ ਦਾਲ ਚਾਵਲ ਆਲੀ ਖਿਚੜੀ ਬਨਾਨੇ ਆ ਨਾ, ਉਸ ਤੋਂ ਕਰਾਰਾ ਤੇ ਵਧੀਆ ਟੇਸਟ ਹੁੰਦਾ ਜੇ। ਤੇ ਵਿੱਚ -ਵਿੱਚ ਅਗਰ ਤੁਸੀਂ ਇੱਕ ਮੈਗੀ ਮਸਾਲਾ ਦਾ ਪਾਊਚ ਪਾਲੋ ਨਾ ਤੇ, ਤੁਆਡਾ ਹੋਰ ਟੇਸਟੀ ਹੋ ਜਾਂਦਾ ਜੇ।
ਅੱਛਾ! ਐ ਤੇ ਤੁਸੀਂ ਮੈਨੂੰ ਇੱਕ ਨਵੀਂ ਰੈਸਪੀ ਦੱਸਤੀ, ਮੈਂ ਵੀ ਬਣਾਵਾਂਗੀ ਘਰ।
ਤੁਸੀਂ ਨਾ ਇੱਕ ਵਿੱਚ ਓਦੇ ਸਫਾਲਾ ਸਫੋਲਾ ਓਟਸ ਦੇ ਅੰਦਰ ਨਾ ਇੱਕ ਮੈਗੀ ਮਸਾਲਾ ਦਾ ਪਾਊਚ ਪਾ ਕੇ ਬਸ ਏਕ ਮਿੰਟ ਤੇ ਲੱਗਦਾ ਤਾੰਨ ਪਤਾ ਪਾਨੀ ੳਬਾਲੋ ਤੇ ਵਿੱਚ ਪਾਓ ਤੇ ਬਨ ਗਿਆ ਬਸ।
ਅੱਛਾ ਉਦੇ ਚ ਕੋਈ ਐਕਸਟਰਾ ਪਿਆਜ-ਪਿਯੁਜ, ਮਸਾਲਾ ਕੁਛ ਨੀ ਪਾਨਾ ਹੁੰਦਾ।
ਕੁੱਛ ਪਾਨ ਦੀ ਜ਼ਰੂਰਤ ਈ ਨੀ ਹੈਗੀ ਤੁਸੀਂ ਹੈਵੀ ਕਰਨਾ ਕਿਉ ਕਰ ਸਕਦੇ ਓ ਤੁਸੀਂ ਆਪਨੀ ਮਰਜ਼ੀ ਤੁਆਡੀ ਪਿਆ ਤੁਸੀਂ ਕੋਈ ਸਬਜ਼ੀ ਪਾਣੀ ਏ ਪਾ ਸਕਦੇ ਓ ਪਰ ਓਈ ਗੱਲ ਏ ਨਾ ਅਗਰ ਤੁਸੀਂ ਸਿੰਪਲ ਬਨਾਓਗੇ ਨਾ ਏਕ ਬਾਊਲ ਪਾਨੀ ਦਾ ਮਤਲਬ ਦੋ ਕਟੋਰੀਆਂ ਜਿੰਨਾ ਪਾਨੀ ਪਾਓਗੇ ਉਹਦੇ ਵਿੱਚੋਂ ਇੱਕ ਪੈਕਟ ਪਾ ਦੋ ਗੇ ਨਾ ਤੁਆਡਾ ਚੰਗਾ ਵੱਡਾ ਬਾਊਲ ਭਰ ਜੇਗਾ ਤੁਸੀਂ ਇਹਨਾਂ ਨਾਲ ਢਿੱਡ ਭਰ ਜੇਗਾ ਓਟਸ ਹੈਗੇ ਨਾ ਉਦੇ ਨਾਲ ਤਾਂ ਓਦਾ ਹਾਂ ਜੀ ਇਨੇ ਨਾਲ ਈ ਤੁਆਡਾ ਤਿਡ ਪਰ ਜੇਗਾ ਤਾਨੂੰ ਪੁੱਖ ਨੀ ਲੱਗੇਗੀ।
ਕੇੜੀ ਚੀਜ਼ ਦੇ ਬਨੇ ਹੁੰਦੇ ਨੇ ਉ, ਆਟੇ ਦੇ?
ਹ ਓਟਸ ਹੁੰਦੇ ਨੇ ਪੈਨਜੀ ਏ ਤੇ ਮੈਂ ਵੀ ਆਈਡੀਆ ਨੀ ਲਾਇਆ ਅੱਜ ਤੱਕ ਕਿਸ ਚੀਜ਼ ਦਾ ਬਨਿਆ ਹੋਨਾ। ਹਾਂਜੀ-ਹਾਂਜੀ ਪੜ੍ਹੇੈਆ ਨੀ ਮੈਂ ਨਾ ਹੁੰਨ ੳ ਪੈਕਟ ਲਿਆਵਾਂਗੀ ਨਾ ਉੱਥੇ ਪਿੱਛੇ ਇੰਗ੍ਰਡੀਅਂਟਸ ਲਿਖੇ ਹੁੰਦੇ ਨੇ
ਹਾਂਜੀ।
ਹਾਂਜੀ-ਹਾਂਜੀ ਤੁਸੀਂ ਵੀ ਲਿਆਏ ਤੇ ਤੁਸੀਂ ਵੀ ਪੜ੍ਹ ਕੇ ਵੇਖਨਾ ਮੈਨੂੰ ਦੱਸਨਾ ਹਾਂ-ਹਾਂ, ਹਾਂ। ਹਾਂਜੀੇ ਏ ਪਤਾ ਨੀ ਮਲਬ ਓਟਸ ਮਲਬ ਏ ਈ ਏ ਸਾਰੀ ਦੁਨੀਆਂ ਖਾਂਦੀ ਏ ਤਾਨੂੰ ਪਤਾ ਜਦ ਵੇਟ ਲੋਸ ਕਰਦੇ ਨੇ ਤੇ ਮੈਂ ਤੇ ਸੋਸ਼ਲ ਮੀਡੀਆ ਤੇ ਈ ਦੇਖਿਆ ਜੇ। ਐਡ ਦੇਖਦੇ ਆ ਹਾਂਜੀ-ਹਾਂਜੀ। ਆ ਹਾਂ ਮੇਰਾ ਯੋਗਾ ਦੇ ਵੇਟ ਪੰਜ ਕਿੱਲੋ ਕੱਟ ਗਿਆ ਪੈਣ ਜੀ। ਪੈਲੇ ਮੇਰਾ ਸੱਤਰ ਕਿੱਲੋ ਸੀਗਾ ਜੇ। ਤੇ ਹੁਨ ਮੇਰਾ ਹਾਂਜੀ ਸਿਕਸਟੀ ਫਾਈਵ ਹੋ ਗਿਆ ਜੇ ਪੈਂਹਠ ਕਿੱਲੋ ਆ ਗਿਆ ਮੇਰਾ ਵਜਨ। ਤੇ ਬਸ ਮੈਂ ਏ ਮੇਰਾ ਦੋ ਮੀਨੇ ਲਾ ਗੇ ਪੈਨਜੀ ਕਿਉਂਕਿ ਨਾ ਮੇਰਾ ਨਾ ਮੈਂ ਮੇਰੀ ਜਿਬ ਤੇ ਮੇਰਾ ਕੰਟਰੋਲ ਨੀ ਹੈਗਾ ਜੇ ਮੈਂ ਸਾਫ਼-ਸਾਫ਼ ਕੈ ਰੀ ਆ ਤੁਆਨੂੰ।
ਹਾਂਜੀ-ਹਾਂਜੀ ਕਿ ਉ ਬੇ ਕਈ ਲੋਕਾਂ ਦਾ ਨੀ ਹੈਗਾ ਮੇਰਾ ਵੀ ਨੀ ਹੈਗਾ।
ਹਾਂਜੀ ਬਸ ਹਫ਼ਤੇ ਚ ਨਾ ਏਕ ਵਾਰੀ ਕੁਛ ਨਾ ਕੁਛ ਪਾਰਟੀ ਕਿੱਥੇ ਚਲੇ ਜਾਓ ਕਿਸੀ ਦਾ ਜਨਮ ਦਿਨ ਆ ਜਾਂਦਾ ਜੇ ਰਿਸ਼ਤੇਦਾਰੀ ਸਾਰੀ ਲੋਕਲ ਏ ਕਿਸੀ ਦਾ ਜਨਮ ਦਿਨ ਆ ਜਾਂਦਾ ਜੇ ਕੋਈ ਕਿਸੇ ਦਾ ਵਿਆ ਦਾ ਕਾਰਡ ਆ ਜਾਂਦਾ ਜੇ ਹੋਰ ਕਿਸੀ ਦਾ ਕੋਈ ਫੰਕਸ਼ਨ ਆ ਜਾਂਦਾ ਜੇ ਨਾ ਵੀ ਆਏ ਤੇ ਸੰਡੇ ਨੂੰ ਬੱਚੇ ਕਹੰਦੇ ਨੇ ਸੰਡੇ ਵੇ ਅੱਜ ਅਸੀਂ ਕੁੱਛ ਅੱਛਾ ਖਾਨਾ ਈ ਖਾਨਾ ਤੇ ਪੈਨਜੀ ਮੇਰਾ ਕਾਰ ਹੈਗਾ ਜੇ ਮੇਨ ਰੋਡ ਤੇ, ਤੇ ਬਾਰ ਮੇਰੇ ਨਾ ਨੀਰੀਆਂ ਸਟੋਲ ਲੱਗੇ ਹੋਏ ਜੇ ਹਰ ਚੀਜ਼ ਦੀ ਰੇੜੀਆਂ ਲੱਗੀਆਂ ਹੋਈਆਂ ਜੇ। ਉ ਸਾਫ ਸੁਥਰੀਆਂ ਉਨਾਂ ਦੇ ਕਾਰ ਨਾਲ ਨਾ ਕਾਰ ਅੰਦਰ ਨੇ ਨਾ ਕਾਰ ਦੇ ਬਾਰ ਓਨਾਂ ਨੇ ਅਪਣੀ ਸਟੋਲ ਲਾਇਆ ਹੋਇਆ। ਮਲਬ ਅੰਦਰ ਬਨ ਰਿਆ ਉਨਾਂ ਦੇ ਤੇ ਬਾਰ ਉਹ ਦੇ ਰਹੇ ਨੇ ਹਾਂ ਹਾਂ ਬਿਲਕੁਲ ਕਿਉਂਕਿ ਮੇਰੇ ਪੜੋਸ ਇਚ ਹੈਗਾ ਨਾ ਮੈਂ ਅੰਦਰ ਉਹਨਾਂ ਦੇ ਵੜ ਕੇ ਜਾ ਕੇ ਦੇਖ ਆਨੇ ਆ ਕਿ ਕਿੱਦਾਂ ਬਨਾ ਰੇ ਨੇ। ਤੇ ਭੈਣ ਜੀ ਬਿਲਕੁਲ ਸਾਫ਼ ਸੁਥਰਾ ਹੋਰ ਏਨਾ ਵਧੀਆ ਬਨਾ ਰਹੇ ਜੇ ਨਾ ਹੋਰ ਟੇਸਟ ਟੀ ਵੀ ਇਨਾ ਕਿ ਸਾਡਾ ਨਾ ਰੋਜ਼ ਹੀ ਦਿਲ ਕਰਦਾ ਜੇ ਕਿ ਇੱਥੋਂ ਜਾ ਕੇ ਨਾ ਲੇ ਆਈਏ ਕੁੱਛ ਨਾ ਕੁਛ। ਖਾਈਏ ਪਰ ਅਸੀਂ ਨਾ ਰੂਟੀਨ ਬਨਾਈ ਹੋਈ ਏ ਹਫ਼ਤੇ ਚ ਇੱਕ ਵਾਰੀ ਖਾਈਦਾ। ਤੁਹਾਨੂੰ ਪਤਾ ਹਾਂ ਇੱਕ ਵਾਰੀ ਖਾਓ ਤੇ ਤਾਂ ਹੀ ਫਿਰ ਠੀਕ ਰਹਿੰਦਾ ਔਰ ਫਿਰ ਨਾ ਬਸ ਉਸ ਦਿਨ ਨਾ ਮੈਂ ਫਿਰ ਸਾਰਾ ਦਿਨ ਸਵੇਰੇ ਹਲਕਾ ਖਾ ਲੈਨੀ ਆ ਨਾ ਜਿਵੇਂ ਓ ਚਨਾ ਚਾਟ ਬਣਾ ਕੇ ਖਾ ਲੈਨੀ ਆ ਛੋਲੇ ਉਬਾਲਨੀ ਰਾ ਸਵੇਰੇ ਛੋਲੇ ਚ ਨਾ ਪਿਆਜ-ਪਿਆਜ, ਟਮਾਟਰ, ਖੀਰਾ ਵਗੈਰਾ ਕੱਟਿਆ ਤੇ ਉਹ ਮੈਂ ਸਵੇਰੇ ਇੱਕ ਨਾਸ਼ਤੇ ਚ ਉਹ ਖਾ ਲੈਨੀ ਆ ਦੁਪਹਿਰੇ ਥੋੜਾ ਫਰੂਟ ਖਾ ਲਿਆ ਕੋਈ ਸੇਬ ਪਿਆ ਤਾਂ ਸੇਬ ਖਾ ਲਿਆ। ਨੀ ਤੇ ਉਹ ਪਿਆ ਹੁੰਦਾ ਕਾਰ ਕੀ ਕਹਿੰਦੇ ਨੇ ਆੜੂ, ਆਲੂ ਬਖਾਰੇ ਹੈਗੇ ਨਾ। ਐ ਸਭ ਵੀ ਫੈਟ ਲੋਸ ਐ ਵੀ ਸਭ ਫੈਟ ਲੋਸ ਕਰਦੇ ਜੇ ਮਤਲਬ ਐਨਾਂ ਨਾਲ ਫੈਟ ਗੇਨ ਨੀ ਹੁੰਦਾ। ਅੰਬ ਤੇ ਕੇਲਾ ਖਾਓ ਏਦੇ ਨਾਲ ਫੈਟ ਗੇਨ ਹੁੰਦੈ ਏਦੇ ਨਾਲ ਨੀਰਾ ਮੋਟਾਪਾ ਵੱਦਦਾ ਜੇ। ਆਮ ਤੇ ਕੇਲਾ ਤੇ ਤੁਸੀਂ ਏਕ-ਏਕ ਟੁਕੜਾ ਬਸ ਟੇਸਟ ਤੇ ਖਾਓ ਕਿ ਹਾਂ ਤੁਸੀਂ ਜੀਬ ਦਾ ਸਵਾਦ ਲੈਨਾ ਏ ਤੇ, ਪਰ ਕੀ ਕਰੀਏ ਭੈਣ ਜੀ ਹੁਨ ਆਮ ਦਾ ਮੌਸਮ ਤੇ ਐਇਊ ਏ।
ਹਾਂ। ਹੁਨ ਛੇ ਸੱਤ ਮੀਨੇ ਨਈ ਮਿਲੇਗਾ ਫੇਰ ਐਂਜ ਲਗੇਗਾ ਕਿ ਚੱਲ ਪੈਲੇ ਇੱਕ ਪੀਸ ਖਾ ਈ ਲੈਂਦੇ।
ਹਾਂ ਬਸ ਐਈ ਗੱਲ ਐ ਨਾ ਤੇ ਇਸ ਕਰਕੇ ਏਇਓ ਸੀਜਨ ਹੈਗਾ, ਅੰਬ ਦਾ ਤੇ ਬਸ ਉ ਦੋ ਚਾਰ ਟੁਕੜੇ ਰੋਜ਼ ਅੰੰਬ ਦੇ ਖਾਏ ਜਾਂਦੇ ਜੇ। ਫਰੂਟ ਖਾਇਆ ਜਾਂਦੈ ਕੋਈ ਨਾ ਕੋਈ ਫਿਰ ਉਸ ਦਿਨ ਅਗਰ ਮੈਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਆਪਨੀ ਡਾਇਟ ਮੈਂਟੇਨ ਕਰ ਲਾ ਨਾ ਤੇ ਮੈਂ ਫੇਰ ਰਾਤੀ ਸ਼ਾਮੀ ਨਾ ਛੇ ਵਜੇ ਯਾਂ ਸੱਤ ਵਜੇ ਨਾ ਬੱਚਿਆਂ ਕੋਲ ਕਹਨੀਆ ਜਾਓ ਲੈ ਆਓ ਫੇਰ ਕੁੱਝ ਖਾ ਲੈਂਨੇ ਆ ਫੇਰ ਸਾਡੇ ਨਾਲ ਏਥੇ ਨਾ ਪੀਜ਼ਾ ਮਿਲਦਾ ਜੇ ਤੇ ਭੈਣ ਜੀ ਨੱਬੇ ਰੁਪਏ ਦਾ ਪੀਜ਼ਾ ਤੇ ਤੁਸੀਂ ਦੇਖੋ ਨਾ ਪੂਰਾ ਚੀਜ਼ ਓਵਰਲੋਡਿਡ ਹੁੰਦਾ ਜੇ ਉਦੇ ਉੱਤੇ। ਇੰਨਾ ਕੋਈ ਸਵਾਦ ਇੰਨਾ ਕੋਈ ਸਵਾਦ ਮੈਂ ਕੈਂਦੀ ਪਈ ਆਨਾ ਸਵਾਦ ਤੇ ਮੇਰੇ ਮੂੰਹ ਚ ਪਾਣੀ ਆਂਦਾ ਪਿਆ ਜੇ। ਤੁਆਨੂੰ ਵੀ ਸੁਨ ਕੇ ਅੱਛਾ ਲੱਗ ਰਿਆ ਹੋਨਾ ਬੜਾ ਈ ਟੇਸਟੀ ਪੀਜ਼ਾ ਮਿਲਦਾ ਜੇ ਬੜਾ ਈ ਟੇਸਟੀ।